ਹਾਈਨਲ ਜੀ
ਸਸ ਸ੍ਰੀ ਅਕਾਲ ਜੀ ਕੀ ਹਾਲ ਏ?
ਬਸ ਵਧੀਆ ਤੁਸੀਂ ਸੁਣਾਓ
ਬਸ ਜੀ ਮੈਂ ਵੀ ਵਧੀਆ ਹੋਰ ਦੱਸੋ ਕੀ ਦਸਦੇ ਓ? ਹਾਂਜੀ ਹਾਂਜੀ ਹਾਂਜੀ ਹੋਰ ਦਸੋ ਬਤ ਠੀਕ ਨੇ
ਬੱਚੇ ਸਭ ਠੀਕ ਠਾਕ ਤੁਸੀਂ ਸੁਣਾਓ ਤੁਹਾਡੇ ਘਰ ਸਭ ਠੀਕ ਠਾਕ?
ਹਾਂਜੀ ਹਾਂਜੀ ਇੱਧਰ ਵੀ ਸਭ ਵਧੀਆ ਨੇ।
ਹੋਰ ਤੁਸੀਂ ਕੀ ਕਰਦੇ ਓ?
ਬਸ ਕੁਛ ਨੀ ਅ ਵੇਲੀ ਹੋਈ ਸੀ ਹੁਣੇ ਥੋੜੀ ਫ੍ਰੀ ਹੋ ਕੇ ਬੈਠੀ ਸੀ ਮੈਂ ਕਿਆ ਚੋਲੋ ਤੁਆਡੇ ਨਾਲ ਗੱਲ ਕਰਾ।
ਹਾਂਜੀ ਮੈਂ ਵੀ ਹੁਣੇ ਫ੍ਰੀ ਹੋਈ ਆ ਮੇਰੇ ਹਸਬੈਂਡ ਗਏ ਨੇ ਹੁਣੇ ਫੈਕਟਰੀ ਗਏ ਨੇ ਹਾਂਜੀ ਸੋਣ ਜਾਂਦੇ ਨਾ ਫੈਕਟਰੀ ਇੱਕ ਦਿਨ ਚਲੇ ਜਾਂਦੇ ਨੇ
ਅੱਛਾ, ਨਈ ਫੈਕਟਰੀ ਦਾ ਮਤਲਬ ਤੁਸੀ ਰਾਤੀ ਤਾਲਾ ਨੀ ਲਾਂਦੇ ਫਿਰ
ਲਗਾਣੇ ਆ ਅਸੀਂ ਰੱਖੇ ਹੋਏ ਨੇ ਦੋ ਬੰਦੇ ਵੀ ਅੰਦਰ ਹੁੰਦੇ ਨੇ ਬਾਰ ਵੀ ਹੁੰਦਾ ਪਰ ਫਿਰ ਵੀ ਦੇਖੋ ਆਪਣੀ ਸੇਫਟੀ ਵਾਸਤੇ ਤਾਂ ਰੱਖਣਾ ਪੈਂਦਾ ਈ ਐ।
ਹੂੰ ਚਲੋ ਸ਼ੁਕਰ ਕੀਤਾ, ਨਿਆਣੇ
ਚੋਰੀ ਹੋ ਜਾਂਦੀ ਐ ਨਾ, ਕੁਛ ਪਤਾ ਨੀ ਚੱਲਦਾ
ਹਾਂ ਐ ਤਾਂ ਹੈ ਨਈ ਫੇਰ ਇੱਧਾਂ ਕਰਿਆ ਕਰੋ ਨਾ ਤੁਸੀਂ ਆਪਣਾ ਮੇਨ ਸਾਰਾ ਜ ਦੂਜਾ ਸਮਾਨ ਹੁੰਦਾ ਸਾਰਾ ਆਪਣੇ ਘੱਰ ਲਿਆ ਕਰੋ ਜਿਵੇ ਜਿਹੜਾ
ਨਈ ਨਈ ਆ ਸਕਦਾ।
ਅੱਛਾ
ਆ ਨੀ ਸਕਦਾ ਨਾ ਕਾ ਸਾਡੀ ਕਾਫੀ ਦੂਰ ਫੈਕਟਰੀ
ਅੱਛਾ
ਹਾਂਜੀ ਹਾਂਜੀ
ਚਲੋ ਆਪਣਾ-ਆਪਣਾ ਹਿਸਾਬ ਹੁੰਦਾ ਨਾ
ਹਾਂਜੀ ਪੈਲੇ ਤੇ ਛੋੜ ਕੇ ਆ ਜਾਂਦੇ ਸੀ ਪਰ ਦੇਖੋ ਅੱਜ ਕੱਲ੍ਹ ਟਰੱਸਟ ਕਿਸੇ 'ਤੇ ਨੀ ਰਿਆ
ਨਈ-ਨਈ ਅੱਜ ਕੱਲ ਨੀ ਪੜ੍ਹਨਾ ਵੀ ਨੀ ਚਾਈਦਾ ਦੇਖੋ ਬਿਲਕੁਲ ਵੀ ਜੋ ਅੱਜ ਕੱਲ੍ਹ ਕੇਸਿਸ ਦੇਖੋ ਸੁਣਨ ਨੂੰ ਮਿਲ ਰੇ ਨਾ
ਕਾਫ਼ੀ ਵਾਰ ਮਤਲਬ ਅੰਦਰ ਈ ਅੰਦਰ ਚੋਰੀ ਕਰਕੇ ਲੈ ਈ ਜਾਂਦੇ ਨੇ ਕੁਛ ਨਾ ਕੁੱਛ ਤੇ ਪਤਾ ਈ ਨਈ ਚੱਲਦਾ।
ਹਾਂ ਹਾਂ ਬਿਲਕੁਲ ਨਈ ਉਹ ਦੇਖੋ ਕੈਮਰੇ ਚ ਦੇਖੋ ਜਿੰਨੇ ਜਿਹਨੂੰ ਪਤਾ ਐ ਨਾ ਵੀ ਹਾਂ ਉਹ ਜਿਹੜਾ ਭੇਦੀ ਹੁੰਦਾ ਓਇਓ ਕਰ ਸਕਦਾ ਵੈ। ਬਾਰਲਾਂ ਤੇ ਦੇਖੋ ਹੈਨਾ ਬਾਰਲਾ ਤਾਂ ਦੇਖੋ ਆਏਗਾ ਪਰ ਲੱਭੇਗਾ ਇੰਨੇ ਦੇਖੋ ਪਤਾ ਲੱਗ ਈ ਜਾਂਦਾ ਨਾ
ਹਾਂਜੀ ਹਾਂਜੀ
ਕੋਈ ਬੇਦੀ ਹੁੰਦਾ ਜਿਹਨੂੰ ਐਗਜੈਕਟ ਪਤਾ ਹੁੰਦਾ ਵੀ ਹਾਂ ਇਹ ਜਗ੍ਹਾ ਵ ਏਦਾਂ ਏਦਾਂ ਹੁੰਦਾ।
ਹਾਂਜੀ ਹੋਰ ਤੁਸੀਂ ਸੁਣਾਓ ਤੁਹਾਡੇ ਬੱਚੇ ਸਭ ਠੀਕ ਠਾਕ
ਹਾਂਜੀ ਹਾਂਜੀ ਸਭ ਠੀਕ ਐ ਵਲ ਬੱਚਿਆਂ ਨੂੰ ਹੁਣੀ ਸੁਵਾ ਕੇ ਆਈ ਸੀ ਮੈਂ ਮੈਂ ਬਾਰ ਬੈਠੀ ਸੀ ਥੋੜੀ ਦੇਰ ਹਾਂ ਹਾਂ ਛੋਟੀੇ ਨੀ ਲਗਦਾ
ਅੱਛਾ ਕਿਹੜੀ ਕਲਾਸ ਚ ਪੜ੍ਹਦੇ ਨੇ
ਹਾਂਜੀ ਬਸ ਫੋਰਥ ਵਿੱਚ ਐ
ਫੋਰਥ ਚ ਬੜੇ ਛੋਟੇ ਬੱਚੇ ਨੇ ਸਾਡੇ ਤੇ ਵੱਡੇ ਹੋ ਚੁੱਕੇ ਨੇ ਟਵੈਲਥ ਪਾਰ ਕਰ ਚੁੱਕੇ ਆ ਇੱਕ ਇੱਕ ਇਲੈਵਨਥ ਤੇ ਚ ਆਇਆ।
ਅੱਛਾ, ਚਲੋ ਵਧੀਆ।
ਹੋਰ ਤੁਹਾਡੀ ਬੇਟੀ ਵੀ ਹੈ।
ਹਾਂ।
ਅੱਛਾ, ਉਹ ਕਿਹੜੀ ਕਲਾਸ ਈਚ ਐ?
ਪ੍ਰਰੀ ਨਰਸਰੀ ਚ ਏ ਓ।
ਕਾਫ਼ੀ ਛੋਟੀ ਐ।
ਹਾਂ।
ਅੱਛਾ, ਅੱਛਾ।
ਬਸ ਤਾਂਈ ਟਾਈਮ ਨਾਲ ਸਵਾਤਾ ਐ ਨਾ ਵੀ ਟਾਈਮ ਨਾਲ ਸੋਜਨ ਹੁਣ ਪਤਾ ਸਵੇਰੇ ਉੱਠਦੇ ਨੀ ਹੁਣ ਮਸੇ ਮਸੇ ਸ਼ਡਿਊਲ ਬਣਿਆ ਬੱਚਿਆਂ ਦਾ ਹਨਾ ਸਕੂਲ ਜਾਣ ਲਗੇ ਨੇ ਤੇ।
ਉਹ ਤੇ ਹੈ ਹੀ ਐ, ਸਾਡੇ ਤੁਹਾਡੇ ਤਾਂ ਚਲੋ ਛੋਟੇ ਨੇ, ਸਾਡੇ ਵੱਡੇ ਹੋ ਕੇ ਹੁਣ ਵੀ ਬਾਰਾਂ ਵਜੇ ਇੰਨੀ ਮੁਸ਼ਕਿਲ ਉਠਾਉਂਦੀ ਸੀ ਮੈਂ। ਬਹੁਤ ਮੁਸ਼ਕਿਲ, ਦੋ ਦੋ ਤਿੰਨ ਤਿੰਨ ਵਜੇ ਗੇਮ ਖੇਲਦੇ ਰਹਿੰਦੇ ਨੇ।
ਸ਼ੁਰੂ ਤੋਂ ਦੇਖੋ ਜਿਵੇਂ ਬੱਚਿਆਂ ਦੇ ਸ਼ਡਿਊਲ ਬਣਾ ਦੋ ਨਾ ਫੇਰ ਉਵੇਂ ਸਹੀ ਰਹਿੰਦੇ ਨੇ। ਹਨਾ, ਉਹੀ ਓਹਨੂੰ ਪਤਾ ਆਦਤ ਹੀ ਆਪਾਂ ਦੁਪਹਿਰੇ ਵੀ ਸੋਹਣਾ ਵੇ, ਘੰਟਾ ਇਕ ਸੋਹਣਾ ਸੋਹਣਾ ਟੁਸ਼ਨ ਜਾਣ ਤੋ ਪਹਿਲਾ ਆਦਤ ਪਯੀ ਦੀ
ਹ ਪਤਾ ਕੀ ਗੱਲ ਏ, ਛੋਟੇ ਬੱਚੇ ਦੇ ਸਾਡੇ ਹੱਥ ਚ ਹੁੰਦੇ ਨੇ।
ਹਾਂ, ਹਾਂ, ਐ ਵੀਂ ਐ, ਹਾ ਐ ਵੀਂ ਹੁੰਦਾ। ਅ ਸਾਡਾ ਹੀ ਟਾਈਮ ਲਾ ਲੋ। ਸਾਡੇ ਟਾਈਮ ਲਾ ਲੋ ਅਸੀ ਕਿਹੜਾ ਸੌਦੇ ਹੁੰਦੇ ਸੀ ਦੁਪਹਿਰੇ, ਮੰਮੀ ਨੇ ਸੋਣਾ ਥੋੜੀ ਦੇਰ ਨਾਲ ਲੇਟ ਜਾਣਾ, ਜਦੋਂ ਮੰਮੀ ਦੀ ਅੱਖ ਲੱਗ ਜਾਣੀ ਫਿਰ ਉੱਠ ਜਾਣਾ ਆਰਾਮ ਨਾਲ। ਆਹੋ।
ਅ-ਅਸੀਂ ਆਪ ਖੇਲਦੇ ਸੀ ਦੁਪਹਿਰੇ ਤੇ ਅਸੀਂ ਕਦੇ ਸੁੱਤੇ ਹੀ ਨਹੀਂ ਹੋਵਾਂਗੇ।
ਨਹੀਂ ਅਸੀਂ ਸੁੱਤੇ ਤੇ ਹਾਂ ਕਦੇ ਕਦਾਰ ਹਾਂ ਮੰਮੀ ਨੇ ਸੀਵੇ ਡਾਂਟਦੇ ਵੀ ਸੌਦੇ ਨੀ ਪਏ, ਮੰਮੀ ਨੂੰ ਪਤਾ ਲੱਗ ਗਿਆ। ਹਾਂ, ਸੋਨਾ ਹੀ ਪੈਣ ਅੱਜ ਤਾਂ, ਕਈ ਵਾਰ ਮਾਹੌਲ ਏਦਾਂ ਬਣ ਜਾਂਦਾ ਸੀ।
ਵਿਆਹ ਤੋਂ ਪਹਿਲੇ ਬੰਦਾ ਆਜ਼ਾਦ ਵੀ ਹੁੰਦਾ ਨਾ, ਵਿਆਹ ਤੋਂ ਬਾਅਦ ਤੇ ਚਲੋ ਬੰਦਾ ਥੱਕ ਗਿਆ ਸੋਣਾ ਹੀ ਸੋਣਾ।
ਹਾਂ, ਸਹੀ ਗੱਲ ਐ।
ਸਾਡਾ ਵੀ ਹੁਣ ਥੱਕ ਹੀ ਜਾਂਨੇ ਹਾਂ ਦੁਪਹਿਰੇ ਅਸੀਂ ਕਹਿੰਦੇ ਚੱਲ ਦੋ ਕੜੀ ਸੋ ਜਾਈਏ, ਸਾਨੂੰ ਤਾਂ ਹੁਣ ਉਹ ਵੀ ਨਹੀਂ ਮਿਲਦਾ ਸੋਹਣਾ ਵੀ ਨਹੀਂ ਮਿਲਦਾ।
ਹੁਣ ਯਾਦ ਆਂਦਾ, ਨੀਂਦਰਾ ਪੂਰੀ ਕਰ ਲਇਏ।
ਸਾਡੇ ਤਾਂ ਹੁੰਦੀ ਨੀਂਦ ਪੂਰੀ, ਮੇਰੀ ਤੇ ਹੋਈ ਗੀ ਨਹੀਂ ਬਿਲਕੁਲ। ਸਵੇਰੇ ਪਹਿਲੇ ਜਲਦੀ ਉਹ ਛੋਟੇ ਨੂੰ ਭੇਜੋ ਚਲੋ ਲੰਚ ਲੈ ਕੇ ਨਹੀਂ ਜਾਂਦਾ ਚਲੋ ਉਹ ਤਾਂ ਕੰਮ ਖਤਮ, ਤੇ ਆਏਗਾ ਏ ਅੱਧਾ ਘੰਟਾ ਦੋ ਵਜੇ ਆਏਗਾ ਫਿਰ ਇੱਕ ਘੰਟਾ ਟੀ-ਵੀ ਦੇਖੇਗਾ, ਫੇਰ ਇੱਕ ਘੰਟਾ ਇਹਨੂੰ ਪੱਗ ਬੰਨਣ ਵਾਸਤੇ ਚਾਹੀਦਾ ਐ। ਇਹ ਘੰਟਾ ਪੂਰੇ ਇਕ, ਪੌਣੇ ਤਿੰਨ ਵਜੇ ਪੱਗ ਬਣਨਾ ਸ਼ੁਰੂ ਕਰੇਗਾ ਦਿਨ ਸਾਢੇ ਤਿੰਨ ਪੌਣੇ ਚਾਰ ਵੱਜ
ਹੁੰ, ਹੁੰ, ਉੰਨੇ ਸ਼ੁਰੂ ਸ਼ੁਰੂ ਸਿੱਖੀ ਹੋਣੀ ਹਨਾ
ਆਪ, ਹਾਂਜੀ।
ਤਾਂਈ ਟਾਈਮ ਲਾਂਦੇ ਬੱਚੇ।
ਟਾਈਮ ਲਗਾਂਦਾ ਐ। ਉਹ ਹੁਣ ਥੋੜ੍ਹਾ ਹੋ ਗਿਆ ਨਾ ਆਪਣੇ ਆਪ ਨੂੰ ਹੁਣ ਬੱਚੇ ਜਾਂ ਜੇ ਵੱਡੀ ਕਲਾਸਾਂ ਚ ਚੇ ਆ ਜਾਂਦੇ ਨੇ ਹੁਣ ਕਹਿੰਦੇ ਅਸੀਂ ਵੱਡੇ ਹੋਏਗੇ ਹਾਂ।
ਬਸ ਹੁਣ ਆਪਣੇ ਆਪ ਨੂੰ ਸਜਾ ਕੇ ਰੱਖੀਏ।
ਸਜਾ ਕੇ ਰੱਖੀਏ, ਹੁਣ ਪੱਗ ਬੰਨ੍ਹ ਕੇ ਜਾਂਦਾ। ਮੈਡਮ ਵੀ ਹੱਸਦੀ ਵੀ ਅਬ ਤੋ ਤੂੰ ਪਗੜੀ ਬਾਦਨੇ ਲੱਗਿਆ।
ਹਾਂ। ਸਈ ਗੱਲ ਐ। ਵੇਖੋ ਫਿਰ ਅੱਛੀ ਵੀ ਨੀ ਲੱਗਦੀ ਬੱਚੇ ਵੱਡੇ ਹੋ ਜਾ ਨਾ ਬੱਚੇ ਨੂੰ ਅਪਣੇ ਆਪ ਨੂੰ ਹੁੰਦੈ ਵੀ ਹਾਂ ਇਨੀ ਨਾਲ ਦਾ ਹਾਨ ਤਾਂ ਦੇਖੋ ਪੱਗ ਪੁਗ ਬਣ ਕੇ ਆਉਂਦਾ ਮੈਨੂੰ ਵੀ ਬਣ ਕੇ ਜਾਣੀ ਚਾਹੀਦੀ ਨਾ
ਹਾਂਜੀ, ਹਾਂਜੀ ਮੇਰੇ ਵੈਸੇ ਵੀ ਛੋਟੇ ਬੇਟੇ ਨੂੰ ਬੜੀ ਲੇਟ ਆਈ ਏ ਮਤਲਬ ਇਹਨੂੰ ਸਾਲ ਈ ਹੋ ਗਿਆ ਹੋਏਗਾ ਇਹਨੇ ਬਣਨਾ ਸਿੱਖੀ ਲੇਕਿਨ ਜਦੋਂ ਮੇਰਾ ਵੱਡਾ ਬੇਟਾ ਏ ਨਾ
ਹਾਂ
ਮਤਲਬ ਤੁਸੀਂ ਸਮਝ ਲਓ ਓਨੇ ਸਾਰੇ ਕੰਮ ਜਲਦੀ ਕੀਤੇ ਨੇ ਸਿਕਸਥ ਕਲਾਸ 'ਚ ਨਾ ਐਂਵੇ ਈ ਸ਼ੀਸ਼ੇ ਅੱਗੇ ਖੜਾ ਹੋ ਜਾਂਦਾ ਸੀ ਪਾਪਾ ਦੀ ਪੱਗ ਲੈ ਕੇ ਟੇਡੀ ਮੇਡੀ, ਟੇਡੀ-ਮੇਡੀ ਬੰਦਾ ਰਹਿੰਦਾ ਸੀ।
ਹਾਂ ਬਸ ਸ਼ੌਕ ਤੇ ਡਿਪੈਂਡ ਨਾ ਕਈਆਂ ਨੂੰ ਸ਼ੌਕ ਜਲਦੀ ਲੱਗ ਜਾਂਦਾ। ਕਈਆਂ ਨੂੰ ਬਾਦ ਚ ਹੁੰਦਾ।
ਹਾਂ ਤੇ ਸਾਡੇ ਸਕੂਲ ਚ ਕੰਪੀਟੀਸ਼ਨ ਵੀ ਹੁੰਦੇ ਨੇ ਨਾ ਪਗੜੀ ਕੋਂਪੀਟੀਸ਼ਨ ਵਗੈਰਾ ਹੁੰਦਾ ਹਾਂਜੀ ਤੇ ਸਾਡੇ ਬੱਚੇ ਹੁਣ ਨਾ ਮੈਨੂੰ ਪਤਾ ਈ ਨੀ ਵਿਸ਼ਵਾਸ ਈ ਨਈ ਹੋਇਆ ਐ ਬਣ, ਬਣ ਕੇ ਆਪਣੇ ਆਪ ਈ ਤੇ ਕਹਿੰਦਾ ਮੰਮੀ ਪੱਗ ਦੇ ਦੋ ਨਾ ਅਜ ਨਾ ਕਪੀਟੀਸ਼ਨ ਐ ਮੈਂ ਕਿਆ ਤੈਨੂੰ ਬੰਨੀ ਥੋੜ੍ਹੀ ਨਾ ਆਉਂਦੀ ਏ। ਕੈਨਦਾ ਦੇ ਦੋ ਇੰਨੇ ਬਣ ਲਈ ਮੈਂ ਸੈਕਿੰਡ ਪ੍ਰਾਈਜ਼ ਲੈ ਕੇ ਆ ਗਿਆ ਮੈਂ ਤੇ ਹੈਰਾਨ ਹੋ ਗਏ ਸਿਕਸਥ ਕਲਾਸ ਚ ਮੈਂ ਕਿਆ ਤੈਨੂੰ ਬੰਨੀ ਤੇ ਆਦੀ ਨੀ ਐ ਕੈਂਦਾ ਮੰਮੀ ਮੈਨੂੰ ਥੋੜ੍ਹੀ ਥੋੜ੍ਹੀ ਆਦੀ ਪਰ ਇੰਨੇ ਅੱਛੀ ਬਣ ਲਈ ਹੋਏਗੀ ਤਾਈ ਤਾਂ ਸੈਕਿੰਡ ਪ੍ਰਾਈਜ਼ ਆਇਆ।
ਹਾਂ ਬਿਲਕੁਲ। ਚਲੋ ਬਹੁਤ ਅੱਛੀ ਗੱਲ ਐ ਦੇਖੋ ਹਨਾ ਦੇਖੋ ਬੱਚੇ ਨੂੰ ਜਿਹੜੇ- ਪਾਸੇ ਅਸੀਂ ਜਾਵਾਂਗੇ ਮੋਟੀਵੇਟ ਕਰਾਂਗੇ ਹਨਾ ਬੱਚੇ ਨੇ ਸਈ ਲਾਈਨ ਵਿਚ ਫਿਰ ਚੱਲਨਾ ਐ ਨਾ।
ਸੈਵਨਥ 'ਚ ਵੀ ਅ ਫ਼ੇਰ ਇਨੇ ਥੋੜ੍ਹੀ ਹੋਰ ਅੱਛੀ ਬਣ੍ਹਨੀ ਸ਼ੁਰੂ ਕਰਤੀ ਫ਼ੇਰ ਵੀ ਇਨੇ ਸੈਕਿੰਡ ਪ੍ਰਾਈਜ਼ ਲੈ ਲਿਆ ਫਿਰ ਏਠਥ ਵਿੱਚ ਚ ਫੇਰ ਨਾਈਨਥ, ਟੈਨਥ, ਇਲੈਵਨਥ ਫੇਰ ਐਨੇ ਫੇਰ ਟੈਨਥ ਚ ਫਸ ਫਸਟ ਪ੍ਰਾਈਜ਼ ਲਿੱਤਾ ਪੱਗ ਦਾ।
ਹਾਂ ਇਹ ਤਾਂ ਬਹੁਤ ਅੱਛੀ ਗੱਲ ਏ
ਮੈਂ ਐਦੇ ਸਾਰੇ ਪੈਸੇ ਸਾਂਭ ਕੇ ਰੱਖੇ ਹੋਏ ਨੇ ਸਾਰੇ ਪੈਸੇ ਮਿਲਦੇ ਨੇ ਕੈਸ਼ ਮਤਲਬ ਸ਼ੀਲਡ ਵਗੈਰਾ ਨੀ ਮਿਲਦੀ ਨਾ ਹਾਂ ਪ੍ਰਾਈਜ਼ ਮਨੀ ਮਿਲਦੀ ਐ ਸਾਡੇ ਸਕੂਲ ਚ ਤੇ ਇਨਾਂ ਦੇ ਸਾਰੇ ਮੈਂ ਛੇ ਸੱਤ ਲਿਫਾਫੇ ਰੱਖੇ ਨੇ ਸਾਂਭ ਕੇ ਮੈਂ ਹਜੇ ਤਕਨ ਸਿਕਸਥ ਕਲਾਸ ਮਤਲਬ ਥਰਡ ਕਲਾਸ ਤੋ ਈ ਰੱਖਦੀ ਆਈ ਆ ਮੈਂ ਏਦੇ
ਹਾਂ ਦੇਖੋ ਬੱਚੇ ਦੀ ਨਿਸ਼ਾਨੀ ਹੁਦੀ ਇੱਕ ਤਾਂ ਹਨਾ। ਨਾਲ਼ੇ ਬੱਚੇ ਨੂੰ ਪਤਾ ਲੱਗਦਾ ਵੀ ਹਾਂ ਮੈਂ ਐ ਕੀਤਾ ਸੀ।
ਹਾਂਜੀ। ਕਈ ਵਾਰੀ ਕਹਿੰਦਾ ਮੰਮੀ ਐ ਪੈਸੇ ਮੈਂ ਯੂਜ ਕਰ ਲਾ ਮੈਂ ਕਿਆ ਪਏ ਰੈਣ ਦੇ ਏ ਪੈਸੇ ਕੀ ਖਾਏਗਾ ਤੂੰ
ਹੂੰ
ਪਏ ਹੋਏ ਨੇ ਸਾਰੇ ਮੈ ਸਾਂਭ ਕੇ ਰੱਖੇ ਹੋਏ ਨੇ ਸਾਰੇ ਇਹਦੇ ਲਿਫਾਫੇ ਵਗੈਰਾ ਸਭ ਕੁਛ ਥਰਡ ਕਲਾਸ ਤੋਂ ਕਦੇ ਅ ਸਵੀਮਿੰਗ ਕੋਂਪੀਟੀਸ਼ਨ ਕਦੇ ਕੀ ਹੈਗਾ ਕਦੇ ਕੀ ਹੈਗਾ। ਕਦੇ ਰੇਸ ਚ
ਅੱਛਾ। ਹਾਂ ਸਾਡੇ ਸਸ ਅੱਛਾ, ਅੱਛਾ ਹਾਂ ਪਰ ਫ਼ੇਰ ਤਾਂਈ ਦੇਖੋ ਜ਼ਿਆਦਾ ਪ੍ਰਮੋਟ ਕਰਦੇ ਨੇ ਉੱਥੇ ਨਾ ਸਾਡੇ ਇੱਧਰ ਨੀ ਹੈ ਸਬ ਕੁਛਲੋਂ ਹੋਏਗਾ ਵੀ ਸ਼ੀਲਡ ਦੇ ਦੇਣਗੇ। ਜਾਂ ਉਹ ਮਤਲਬ ਜਿਹੜੀ ਹੁੰਦੀ ਐ ਸਰਟੀਫਿਕੇਟ ਜਾਂ ਫੜਾ ਦੇਣਗੇ ਐਵੇਂ ਨੀ ਹੈ ਸਾਡ ਵੀ ਕਰ ਤੇ ਨੀ ਐ
ਨਈ ਸਾਡੇ ਜੈਸੇ ਰੇਸ ਵਗੈਰਾ ਹੁੰਦੀ ਨਾ ਸਾਡੇ ਸਕੂਲ 'ਚ ਤੇ ਨਾ ਮੈਡਲ ਮਿਲਦੇ ਨੇ
ਅੱਛਾ।
ਗਲੇ ਚ ਜੇ ਪਾਦੇ ਨੇ ਉਹ ਦਿੰਦੇ ਨੇ ਤੇ ਸਾਡੇ ਇੱਥੇ ਨਾ ਸਾਡੇ ਸਕੂਲ 'ਚ ਨਾ ਬਾਬਾ ਜੀ ਦਾ ਜਿਨੇ ਸਕੂਲ ਹੈਗਾ ਓਨਾਂ ਦੇ ਨਾਮ ਤੋਂ ਨਾ ਪਾਠ ਰੱਖਿਆ ਜਾਂਦਾ ਐ, ਅਖੰਡ ਪਾਠ ਰੱਖਿਆ ਜਾਂਦਾ ਫੇਰ ਭੋਗ ਪੈਂਦਾ, ਫੇਰ ਤਾਂ ਹੀ ਇਹ ਸਾਰੇ ਬੱਚਿਆਂ ਨੂੰ ਜੋ ਬੱਚਾ ਫਸਟ ਫਸਟ ਆਏ ਕਲਾਸ ਚ, ਸੈਕਿੰਡ ਆਏ ਉਹਨਾਂ ਨੂੰ ਵੀ ਉਹ ਜੋ ਕੰਪੀਟੀਸ਼ਨ ਚ ਅਸੀਂ ਉਹ ਪਹਿਲਾਂ ਹੀ ਲੈ ਲੈਂਦੇ ਨਾ।
ਅੱਛਾ।
ਮਤਲਬ ਜਦੋਂ ਫੰਕਸ਼ਨ ਹੁੰਦੇ ਨਾ ਉਸ ਤੋਂ ਹਫ਼ਤਾ ਪਹਿਲੇ ਹੀ ਨਾ ਮਤਲਬ
ਸ਼ੁਰੂ ਹੋ ਜਾਂਦਾ ਮਤਲਬ ਹਾਂ ਬਈ ਟਾਈਮ ਨਾਲ ਕਵਰ ਅਪ ਹੋ ਜਾਏ ਨਾ ਸਾਰਾ।
ਫਿਰ ਓ ਫੇਰ ਅਪ੍ਰੈਲ ਨੂੰ ਜਦੋਂ ਫੰਕਸ਼ਨ ਹੁੰਦਾ ਉਸ ਦਿਨ ਸਾਰੇ ਸਾਹਮਣੇ ਫੇਰ ਪ੍ਰਾਈਜ਼ ਦੇ ਦਿੰਦੇ ਨੇ ਦਿੰਦੇ ਨੇ ਪ੍ਰਾਈਜ਼ ਮਨੀ।
ਚਲੋ ਬਹੁਤ ਅੱਛੀ ਗੱਲ ਐ, ਦੇਖੋ ਬੱਚੇ ਨੂੰ ਮੋਟੀਵੇਟ ਕਰਨਾ ਐ ਨਾ। ਇਹ ਵੀ ਇੱਕ ਤਰੀਕਾ ਵੇ ਦੇਖੋ ਬਹੁਤ।
ਆਹੋ, ਪਾਠ ਵੀ ਸਾਡੇ ਸਕੂਲ ਚ ਕੰਪੀਟੀਸ਼ਨ ਹੁੰਦਾ ਐ, ਅਗਰ ਜਿੰਨੇ ਛੋਟੇ ਬੱਚਿਆਂ ਨੂੰ ਤਾਂ ਕਹਿੰਦੇ ਨਾ ਵੀ ਪਹਿਲੀ ਪੌੜੀ ਪੰਜ ਆ ਪਹਿਲੀ ਪੌੜੀ ਦਾ। ਮੂਲ ਮੰਤਰ ਸ਼ਇਦ ਮੂਲ ਮੰਤਰ ਛੋਟੇ ਬੱਚੇ ਨੂੰ ਪ੍ਰੀ ਨਰਸਰੀ ਉਹਨਾਂ ਨੂੰ ਸਿਖਾਓ, ਫੇਰ ਥੋੜ੍ਹੇ ਵੱਡੇ ਹੋ ਔਰ ਹੁਣ ਕਲਾਸ ਦੇ ਉਹਨੂੰ ਕਹਿੰਗੇ ਪਹਿਲੀ ਪੋੜੀ ਦਾ, ਫੇਰ ਫਸਟ, ਸੈਕਿੰਡ ਚ ਆ ਜੇਗੇ ਫੇਰ ਪੰਜ ਪੌੜੀਆਂ ਦਾ
ਅੱਛਾ। ਹਾਂ ਨਾ ਬਹੁਤ ਅੱਛੀ ਗੱਲ ਏ ਦੇਖੋ ਬੱਚੇ ਨੂੰ ਸਿੱਖਣ ਹਾਂ, ਨਾਲ਼ੇ ਬੱਚੇ ਨੂੰ ਸਿੱਖਣ ਨੂੰ ਵੀ ਮਿਲਦਾ ਦੇਖੋ ਨੀਂ ਤਾਂ ਅੱਜ ਕੱਲ੍ਹ ਕਿੱਥੇ ਕੌਣ ਸਿਖਾਂਦਾ ਐ ਸਭ ਜਿਦਾ ਸਕੂਲਾਂ ਚ ਹੇਨਾ, ਬਸ ਸਭ ਸਕੂਲ ਚ ਹੀ ਹੁੰਦਾ ਐ ਡਾਂਸ ਕਰਾਲੋ ਦੂਜੇ ਸਪੋਰਟਸ ਵੱਲ ਧਿਆਨ ਕਰ ਲੋੋ। ਇਹ ਚੀਜ਼ਾਂ ਕੋਈ ਆਪਣੇ ਉਹਦੇ ਵਿੱਚ ਮਤਲਬ ਤਾਂ ਲਿਆਂਦਾ ਹੀ ਨਹੀਂ ਦੇਖੋ, ਸਾਡੇ ਤਾਂ ਆਪਣੇ ਨਹੀਂ ਹੁੰਣ ਤੇ ਨਹੀਂ ਕੋਮਪੀਟੀਸ਼ਨ ਚ ਅਸੀਂ ਲੈ ਕੇ ਨਹੀਂ ਦਿੰਦੇ ਪਾਰਟੀਸਿਪੇਟ। ਪਤਾ ਫਿਰ ਇੱਕ ਵਾਰੀ ਬੱਚੇ ਨੂੰ ਫੇਰ ਇੰਟਰਸਟ ਪੰਥ ਦੇ ਬੱਚੋਂ ਹੀ ਲਾਈਨੇ ਜਾਂਦੇ ਐ ਹਨਾ।
ਨਹੀਂ ਮੈਂ ਤਾਂ ਪਾਰਟੀਸਪੇਟ ਕਰਾਂਦੀ ਸੀ ਬੱਚਿਆਂ ਨੂੰ, ਮੈਂ ਤਾਂ ਜਬਰਦਸਤੀ ਮੈਡਮ ਨੂੰ ਕਹਿ ਕੇ ਆਂਦੀ ਸੀ ਵੀ ਬ ਬੱਚਿਆਂ ਨੂੰ ਲੈਣਾ ਹੀ ਲੈਣਾ, ਚਾਹੇ ਅੱਛਾ ਫੇਰ ਵੀ ਲੈ ਲੈਂਦੀ ਸੀ।
ਹਾਂ, ਨਹੀਂ ਅੱਸੀ ਨੀ ਕਰਾਂਦੇ ਫੇਰ ਤੇ ਫੇਰ ਬੱਚੇ ਦਾ ਨਾ ਠੀਕ ਐ ਚਲੋ ਕਦੀ ਕਦਾਰ ਹੋਇਆ ਹੋਇਆ ਨਾ, ਇਹਨਾਂ ਦੇ ਸਕੂਲੇ ਫੰਕਸ਼ਨ ਬੜੇ ਹੁੰਦੇ ਨੇ ਇਹੋ ਜੇ ਹਰ ਮਹੀਨੇ ਆਇਆ ਪੰਜਾਬ ਵੀ ਕਹਿੰਦੇ ਨੇ ਉਹ ਭੰਗੜੇ ਦਾ ਕੰਪੀਟੀਸ਼ਨ ਏ ਆ ਫੇਰ ਬੱਚੇ ਤਾਂ ਪੜ੍ਹਾਈ ਨਾਲ ਵੀ ਨਾ ਮਤਲਬ ਧਿਆਨ ਹੱਥ ਜਾਂਡਦਾ ਥੋੜਾ ਬਹੁਤ। ਹਨਾ।
ਪੜ੍ਹਾਈ ਤਾਂ ਖ਼ਰਾਬ ਹੁੰਦੀ ਐ ਬਈ, ਮੇਰੇ ਬੇਟੇ ਦੀ ਬਹੁਤ ਪੜ੍ਹਾਈ ਖ਼ਰਾਬ ਹੁੰਦੀ ਐ।
ਪ੍ਰੈਕਟਿਸ ਵੀ ਫੇਰ ਦੇਖੋ ਚਾਹੀਦੀ ਹੁੰਦੀ ਐ ਸਭ ਚੀਜ਼ਾਂ ਵਾਸਤੇ ਪੂਰੀ, ਹਾਂ, ਫੇਰ ਉਹ ਕੀ ਹੈ ਬੱਚੇ ਦੀ, ਹਾਂਜੀ-ਹਾਂਜੀ, ਪਾ ਕੇ ਦਸੋ, ਵਧੀਆ, ਤੁਸੀਂ ਦੱਸੋ
ਬਸ ਵਧੀਆ, ਠੀਕ ਐ ਸਤਿ ਸ਼੍ਰੀ
ਠੀਕ ਐ ਮੈਂ ਫੇਰ ਕਰਨੀ ਆ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।